ਹਾਂਜੀ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
ਹੋਰ ਸੁਣਾਓ ਕੀ ਹਾਲ ਚਾਲ।
ਵਧੀਆ ਜੀ ਵਧੀਆ ਤੁਸੀਂ ਦੱਸੋ?
ਬਸ ਅਸੀਂ ਵੀ ਵਧੀਆ।
ਅੱਛਾ ਜੀ, ਹੋਰ ਕੀ ਕਰ ਰਹੇ ਹੋ?
ਬਸ ਚਾਹ ਪੀਂਦੇ ਪਏ ਸੀ। ਸ਼ਾਮ ਦੀ ਚਾਹ ਬਣਾਈ ਹੁਣੇ।
ਹਾਂਜੀ ਸਾਡੇ ਵੀ ਚਾਹ ਬਣਦੀ ਪਈ ਐ ਜੀ ਸੇਮ।
ਅੱਛਾ। ਸੇਮ ਪਿੰਚ ਹੋ ਗਿਆ ਫਿਰ ਤੇ
ਹਾਂਜੀ।
ਹੋਰ ਸੁਣਾਓ ਚਾਹ ਦੇ ਨਾਲ ਕੀ ਬਣਾਏ ਨੇ ਸਨੈਕਸ?
ਸਾਡੇ ਤਾਂ ਮੈਗੀ ਬਣ ਰਹੀ ਐ ਜੀ।
ਅਂ ਚਾਹਦੇ ਸਾਡੀ ਮੈਗੀ ਸਵੇਰੇ ਬਣੀ ਬਣਾ ਲਤੀ ਬੱਚਿਆਂ ਨੇ
ਹਾਂ ਹਾਂਜੀ ਸਵੇਰੇ ਪਰੋਠੀਆਂ ਖਾ ਲਈ ਸੀ ਹੁਣ ਮੈਗੀ ਬਣ ਰਹੀ ਏ
ਹਾਂ ਪੰਜਾਬੀਆਂ ਦੇ ਤਾ ਥੋੜਾ ਸਾਰਾ ਦਿਨ ਚੱਲਦਾ।
ਹਾਂਜੀ। ਜਿਵੇਂ ਹੁੰਦਾ ਨੀ ਛੋਟੀ ਮੋਟੀ ਭੁੱਖ ਲਈ ਮੈਗੀ
ਹਾਂ ਛੋਟੀ ਮੋਟੀ ਭੂੱਖ ਲਈ ਮਹਿੰਗੀ ਹੁੰਦੀ।
ਹਾਂਜੀ।
ਹੋਰ ਫਿਰ ਸ਼ਾਮੀ ਕੀ ਬੰਨੇਗਾ ਅੱਜ।
ਹਲੇ ਦੇਖਦੇ ਆ ਜੀ ਹਲੇ ਮੈਗੀ ਮੂਗੀ ਚੱਲ ਰਹੀ ਐ ਫਿਰ ਸੋਚਾਂਗੇ ਕੀ ਬਣਾਣਾ।
ਹਾਂ ਮੈਂ ਕਿਹਾ ਤੁਸੀਂ ਦੱਸੋਗੇ ਤਾਂ ਕੁਛ ਮੈਨੂੰ ਵੀ ਆਈਡੀਆ ਮਿਲ ਜਾਏਗਾ ਮੈਂ ਵੀ ਉਹੀ ਬਣਾ ਲਵਾਂਗੀ।
ਅੱਛਾ ਠੀਕ ਹੋਰ
ਬਸ ਹੋਰ ਸਭ ਵਧੀਆ ਗਰਮੀ ਹੁਣ ਇਸ ਟਾਈਮ ਥੋੜ੍ਹੀ ਜਿਹੀ ਚੈਨ ਮਿਲਿਆ ਜੇ।
ਹਾਂਜੀ।
ਥੋੜਾ ਚੈਨ ਪਿਆ ਸੀ।
ਹਲੇ ਵੀ ਬਾਹਰ ਨੂੰ ਨਿਕਲੀ ਏ ਤਾਂ ਬਹੁਤ ਗਰਮੀ ਲੱਗ ਰਹੀ ਐ ਫੇਰ ਵੀ।
ਨਹੀਂ ਘਰ ਵਿੱਚ ਕਹਿੰਦੇ ਦੇ ਨੇ ਨਾ ਹੁਣ-ਹੁਣ ਥੋੜਾ ਜਿਹਾ ਆਰਾਮ ਆਇਆ।
ਹਾਂਜੀ-ਹਾਂਜੀ।
ਸਾਡਾ ਨਾ ਐਕਚੁਲੀ ਥਰਡ ਫਲੋਰ ਹੈਗਾ।
ਅੱਛਾ।
ਹਾਂ ਤੇ ਫਿਰ ਸਾਡੀ ਨਾ ਸਿੱਧੀ ਧੁੱਪ ਅ ਪੈਂਦੀ ਐ ਛੱਤ ਤੇ
ਅੱਛਾ।
ਹੂੰ, ਤਾਂ ਕਰਕੇ ਸਿੱਧੀ ਗਰਮੀ ਵੀ ਸਾਡੇ ਸਿਰ ਤੇ ਉੱਪਰ ਵਗਦੀ ਏ
ਹਾਂ ਉਹ ਤਾਂ ਹੈਈ ਉੱਪਰ ਤਾਂ ਹੁੰਦੀ ਵੀ ਗਰਮੀ ਬਹੁਤ ਹੈ ਤੇ ਸਾਰੀ ਧੁਪ ਧੁੱਪ ਲੱਗਦੀ, ਸਾਰੀ ਕੰਧਾਂ ਜਿਹੜੀ ਹੈਗੀ ਆ ਸਾਰੀ ਧੁੱਪ
ਤਪਦੀਆਂ ਨੇਂ, ਹਾਂ। ਸਾਰੀ ਤਪਸ਼ ਸਤਾਰਾਂ ਦਿਨ ਸਾਰੀ ਤਪਸ ਸਤਾਰਾ ਦਿਨ ਗਿਰਦੀ ਐ ਸਾਡੇ ਉੱਪਰ ਈ।
ਹਾਂਜੀ, ਹਾਂਜੀ। ਹਂ
ਹੋਰ ਦੱਸੋ ਫੇਰ ਕਿੱਥੇ ਘੁੰਮਣ ਜਾਓਗੇ?
ਬਸ ਜੀ ਹਲੇ ਤਾਂ ਕਿਤੇ ਜਾਣ ਦਾ ਪ੍ਰੋਗਰਾਮ ਬਣਿਆ ਈ ਨਈਂ। ਕਿਉਂਕਿ ਗਰਮੀ ਬਹੁਤ ਐ, ਕੋਈ ਜਾਨ ਨੂੰ ਤਿਆਰ ਈ ਨਈਂ।
ਇਹ ਤੇ ਹੈ, ਕਿੱਥੇ ਜਾਈਏ ਇਨੀ ਜਿੱਥੇ ਜਾਵਾਂਗੇ ਉੱਥੇ ਵੀ ਗਰਮੀ
ਗਰਮੀ ਸਵੇਰੇ ਤਾਂ ਧੁੱਪ ਨਿਕਲਣੀ ਸ਼ੁਰੂ ਹੋ ਜਾਂਦੀ ਸੱਤ ਵਜੇ ਈ ਜੇ ਬੰਦਾ ਕਹੀਏ ਚਲੋ ਬਈ ਸਵੇਰੇ, ਸਵੇਰੇ ਘੁੰਮ ਆਈਐ ਨਾਂ ਸਵੇਰੇ ਬੜੀ ਧੁੱਪ ਹੁੰਦੀ। ਹਂ, ਸ਼ਾਮ ਤੱਕ। ਸੱਤ ਵਜੇ ਤੱਕ ਈ ਰਹਿਣੀ ਗਰਮੀ
ਹਾਂ ਉਹਦੇ ਬਾਅਦ ਫਿਰ ਘਰ ਦੇ ਈ ਕੰਮ, ਰੋਟੀ ਬਣਾਓ ਐ ਕਰੋ, ਉਹ ਕਰੋ।
ਹਾਂਜੀ।
ਤਿੰਨ-ਚਾਰ ਘੰਟੇ ਵਾਸਤੇ ਬੰਦਾ ਜਾਏ ਵੀ
ਹਾਂਜੀ।
ਫੇਰ ਉਹਦਾ ਫਾਇਦਾ ਕੋਈ ਨੀਂ, ਆ ਕੇ ਫੇਰ ਰੋਟੀ-ਪਾਣੀ ਬਣਾਣੀ ਜਾਂ ਬਾਹਰੋਂ ਕੁੱਛ ਖਾ ਆਇਔ। ਤਾਂ ਠੀਕ ਐ।
ਬਾਹਰੋਂ ਅਸੀਂ ਤਾਂ ਖਾਵੀ ਆਇਏ ਤਾਂ ਵੀ ਸਾਡੇ ਬੱਚੇ ਕਹਿੰਦੇ ਨੇ ਮ ਪੇਟ ਨੀਂ ਭੜਾ ਆਪ ਬਣਾ ਈ ਲੋਓ ਕੁਛ
ਹਾਂਜੀ ਕਰ ਬਹਿ ਜਾਓ ਹਾਂ, ਹਾਂ ਸਹੀ ਹੈ।
ਰੋਟੀ ਨਹੀਂ ਬਣਾਓਗੇ ਆਪ, ਘਰ ਮੈਂ ਕੀ ਹਾਂ ਹੁਨੇ ਘੁੰਮ ਕੇ ਆ ਗਏ, ਫਿਰ ਰੋਟੀਆਂ ਵੀ ਬਣਾਵਾਂ। ਫੇਰ ਰਸੋਈ ਚ ਵੜਨਾ ਏ ਤੇ ਘਰ ਈ ਬਹਿ ਜਓ।
ਕਰ ਹੀ ਬੈਅ ਜਓ, ਸਹੀ ਐ।
ਹਂ, ਮੇਰੇ ਨੀਂ ਬੱਚਿਆਂ ਦਾ ਪੇਟ ਵਰਦਾ ਬਾਹਰ ਦਾ ਸਮਾਨ- ਸਮੂਨ ਖਾ ਕੇ।
ਹਾਂਜੀ। ਹੋ
ਹੋਰ ਦੱਸੋ ਤੁਸੀਂ। ਹੈਲੋ। ਹੈਲੋ। ਹੈਲੋ ਹੈਲੋ ਕੱਟ ਗਈ। ਹੈਲੋ ਕਿ ਹੋਇਆ?